ਹੈਲੋ ਸਤ ਸ਼੍ਰੀ ਅਕਾਲ ਜੀ ਕੀ ਹਾਲ ਚਾਲ
ਸਭ ਵਧੀਆ
ਸਭ ਵਧੀਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ
ਮੈਂ ਵੀ ਵਧੀਆ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਨਾ ਥੋੜ੍ਹੀ ਗੱਲਬਾਤ ਕਰਨੀ ਹੈ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਤੁਹਾਨੂੰ ਕਹਿਣਾ ਸੀ ਕਿ ਬਈ ਤੁਹਾਨੂੰ ਪਤਾ ਹੀ ਹੈ ਹਰ ਕਿੰਨੇ ਬੜੇ ਕੱਪੜੇ ਸਾਡੇ ਕੋਲ ਨਾ ਇਕੱਠੇ ਹੋ ਜਾਂਦੇ ਨੇ ਤੇ ਸਾਨੂੰ ਨਾ ਉਹਦਾ ਕੋਈ ਸੋਲਿਊਸ਼ਨ ਨੀ ਲੱਭਦਾ ਯਾਰ ਮੈਂ ਤੇ ਬੜੀ ਪਰੇਸ਼ਾਨ ਹੋਈ ਦੀ ਆਂ ਅੱਜ ਮੈਂ ਸਫ਼ਾਈ ਕਰਦੀ ਪਈ ਸੀ ਤੇ ਮੈਨੂੰ ਸਫ਼ਾਈ ਕਰਦੇ ਕਰਦੇ ਨਾ ਇੰਨੇ ਕੱਪੜੇ ਮਿਲ ਕੇ ਮਤਲਬ ਜ ਛੋਟੇ ਛੋਟੇ ਪਏ ਹੁੰਦੇ ਨੇ ਜਿਹੜੇ ਮਤਲਬ ਖ਼ਰਾਬ ਹੋ ਜਾਂਦੇ ਨੇ ਹਨਾ ਅਤੇ ਮੈਂ ਬੋਰਾ ਭਰ ਕੇ ਕੱਪੜਿਆਂ ਦਾ ਕੱਢਿਆ ਏ ਮ ਕਿਹਾਰੀ ਨੂੰ ਮੈਂ ਹੁਣ ਕੀ ਕਰਾਂ ਮੈਨੂੰ ਤਾਂ ਸਮਝ ਵੀ ਨਹੀਂ ਆ ਰਹੀ ਕੁਛ ਮੈਂ ਕਿਹਾ ਚਲੋ ਤੁਹਾਡੇ ਕੋਲੋਂ ਕੁਛ ਆਈਡੀਆ ਲੈਂਦੇ ਹਾਂ ਕਿ ਕਿੱਦਾਂ ਕਰਿਆ
ਕਈ ਲੋਕ ਤਾਂ ਉਹਦਾ ਕੀ ਕਰਦੇ ਨੇ ਰੀਸਾਈਕਲ ਕਰ ਲੈਂਦੇ ਫਿਰ ਤਾਂ ਦੁਬਾਰਾ ਤੋਂ ਮਤਲਬ ਕਿਵੇਂ ਕਿਵੇਂ ਨਈ ਚੀਜ਼ ਨੂੰ ਜਿਵੇਂ ਕਈ ਵਾਰ ਹੁੰਦੀ ਹੈ ਸਾਡੀ ਡਰਸੀਆਂ ਡਰੈਸਾਂ ਵਗੈਰਾ ਪਈਆਂ ਹੁੰਦੀਆਂ ਨੇ ਸ਼ਾਦੀ ਵਿਆਹ ਚ ਆਪਾਂ ਦੇਖੋ ਕਿੰਨੀ ਡਰੈਸਾਂ ਲੈਂਦੇ ਹਾਂ ਅੱਜ ਕੱਲ ਤਾਂ ਬੁਟੀਕ ਕੋਵਾਲੀ ਤੁਸੀਂ ਚਲੇ ਜਾਓ ਉਹ ਉਹੀ ਉਸੇ ਡਰੈਸ ਦਾ ਕੁਛ ਨਾ ਕੁ ਕੁਛ ਨਯਾ ਕਰਕੇ ਤੁਹਾਨੂੰ ਦੇਖਾ ਦਾਂਗੀ ਉਹਨਾਂ ਦੀ ਇੰਨੀ ਵਧੀਆ ਵਧੀਆ ਆ ਲੈਸਾਂ ਲਾ ਕੇ ਤਿਆਰ ਕਰਦੇ ਨੇ ਨੇ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਪੁਰਾਣਾ ਕੱਪੜਾ ਸੀ ਉਹ
ਅੱਛਾ ਚਲੋ ਮੈਂ ਵੇਖਾਂਗੀ ਫੇਰ ਮੈਨੂੰ ਜਿਹੜੇ ਕੱਪੜੇ ਥੋੜੇ ਸਹੀ ਲੱਗਣਗੇ ਨਾ ਉਹਨਾਂ ਦਾ ਫੇਰ ਮੈਂ ਏਦਾਂ ਕਰ ਲਵਾਂਗੀ ਸੂਟ ਵਗੈਰਾ ਹਨਾ ਜਿਵੇਂ ਥੋੜੇ ਚਲੋ ਸੂਟਾਂ ਦਾ ਤਾਂ ਹੋ ਨਹੀਂ ਸਕਦਾ ਮਤਲਬ ਮੇਕੋ ਪੁਰਾਣੀਆਂ ਸਾੜੀਆਂ ਪਈਆਂ ਹੋਈਆਂ ਨੇ
ਨਹੀਂ ਸੂਟਾ ਅੱਜ ਕੱਲ ਦਾ ਐਵੇਂ ਜਾਂ ਕੁਛ ਨੀ ਹੈ ਸੂਟਾਂ ਦਾ ਵੀ ਹੋ ਜਾਂਦਾ ਜਿਵੇਂ ਸੂਟਾਂ ਚ ਵਰਕ ਵਗੈਰਾ ਵਧੀਆ ਪਿਆ ਹੁੰਦਾ ਹੈ ਨਾ ਸੂਟਾਂ ਵਿੱਚ ਤ ਉਹ ਵਰਕ ਵਗੈਰਾ ਯੂ ਕਰਕੇ ਫੈਬਰਿਕ ਕਈ ਵਾਰ ਹੁੰਦੀ ਹੈ ਉਹ ਆਪਦਾ ਨਿਆਂ ਤੁਹਾਨੂੰ ਦੱਸ ਦਿੰਦੇ ਨੇ ਇਵਾਂ ਇਵੇਂ ਅਸੀਂ ਕਰਾਂਗੇ ਜਾਂ ਕਈ ਵਾਰ ਹੁੰਦਾ ਕਿ ਅੱਧਾ ਫੈਬਰਿਕ ਵੀ ਯੂਜ ਹੋ ਜਾਂਦਾ ਹੈ ਕਈ ਵਾਰ ਹੁੰਦਾ ਕਿ ਸਕਲਟ ਵਗੈਰਾ ਹੁੰਦੀ ਹੈ ਥੱਲੇ ਅਹ ਦੇ ਨਾਲ ਤਾਂ ਉਹਦਾ ਯੂਜ ਕਰ ਲੈਂਦੇ ਆ ਉਹ ਲੋਕ
ਅੱਛਾ ਅੱਛਾ ਹਾਂ ਕੋਈ ਗੱਲ ਨੀ ਮੈਂ ਦੇਖਾਂਗੀ ਬਟ ਸਾੜੀ ਦਾ ਵੀ ਤਾਂ ਅ ਕਰ ਸਕਦੇ ਹ ਨਾ ਯੂਜ
ਹਾਂ-ਹਾਂ ਸਾਡੀ ਸਾੜੀ ਦਾ ਤਾਂ ਕਿੰਨੀ ਤੁਸੀਂ ਡਰੈਸ ਤਾ ਬਨਵਾ ਲੋ, ਕੋਈ ਦਰਜ਼ੀ ਡਰੈਸ ਬਣਵਾ ਲੋ, ਮੈਂ ਵੀ ਪਿੱਛੇ ਮੇਰੀ ਮ ਮੰਮੀ ਦੀ ਸਾੜੀ ਪਈ ਸੀ ਤਾਂ ਮੈਂ ਕਿਹਾ ਚੱਲ ਐਵੇਂ ਜਿਹਾ ਯੂਜ਼ ਹੋ ਇੰਨੀ ਮਹਿੰਗੀ ਸਾੜੀ ਸੀ, ਮੰਮੀ ਕਹਿੰਦੇ ਇੰਨੀ ਮਹਿੰਗੀ ਮੈਂ ਲਿੱ ਕਿ ਤ ਤੂੰ ਆਪਦੇ ਲਈ ਕੁਛ ਬਣਵਾ ਲੈ, ਮੈਂ ਬੁਟੀਕ ਵਾਲੀ ਨੂੰ ਦਿਖਾਈ, ਉਹਨੇ ਮੇਰੀ ਇੰਨੀ ਸੋਹਣੀ ਡਰੈਸ ਬਣਾ ਦਿੱਤੀ, ਕਿਸੇ ਨੂੰ ਲੱਗਿਆ ਹੀ ਨੀ ਕਿ ਮੈਂ ਪੁਰਾਣੀ ਸਾੜੀ ਦੀ ਬਣਾਈ ਸੀ।
ਕਯਾ ਬਾਤ ਹੈ, ਨਹੀਂ ਮੇਰੇ ਕੋਲ ਵੀ ਬੜੀਆਂ ਪਈਆਂ ਹੋਈਆਂ ਨੇ ਸਾੜੀਆਂ, ਨਾਲੇ ਹੁਣ ਤੁਹਾਨੂੰ ਪਤਾ ਹੈ ਸਾੜੀ ਦਾ ਇੰਨਾ ਕਰੇਜ਼ ਵੀ ਨਹੀਂ ਹੈਗਾ। ਅਗਰ ਹੈਗਾ ਤੇ ਥੋੜਾ ਮਤਲਬ ਮੋਡਰਨ ਤਰੀਕੇ ਵਾਲਾ ਆ। ਤੇ ਮੈਂ ਫਿਰ ਏਦਾਂ ਹੀ ਕਰਦੀ ਹਾਂ, ਉਹਨਾਂ ਦੀ ਸਾੜੀਆਂ ਜਿਹੜੀਆਂ ਨਾ, ਸੂਟ ਬਣਾ ਲੈਂਣੀ ਆ, ਨਾਲੇ ਮੈਂ ਹੁਣੇ ਉਹੀ ਬੈਠੀ ਸੀ ਵੇਹਲੀ ਤੇ ਏਹੀ ਥੋੜ੍ਹਾ ਬਹੁਤ ਸਰਚ ਕਰ ਰਹੀ ਸੀ। ਫੋਨ ਦੇ ਉੱਤੇ ਤੇ-ਤੇ ਨਾ ਮੇਮੋ ਫੋਨ ਤੇ ਸਰਚ ਕੀਤਾਦਾ, ਤੇ ਮੈਨੂੰ ਫੋਨ ਤੇ ਇੱਕ ਚੀਜ਼ ਮਿਲੀ, ਉਹ ਕਹਿੰਦੇ ਤੁਸੀਂ ਨਾ ਜੇਹੜੇ ਤੁਹਾਡੇ ਕੋਲ ਜਿਆਦਾ ਕੱਪੜੇ ਇਕੱਠੇ ਹੋ ਜਾਂਦੇ ਨੇ ਤੇ ਤੁਸੀਂ ਨਾ ਜਾ ਕੇ ਇੱਕ ਸ਼ੋਪ ਹੁੰਦੀ ਹੈ, ਤੁਸੀਂ ਉੱਥੇ ਜਾ ਕੇ ਆਪਣੇ ਕੱਪੜੇ ਦੇ ਆਉ। ਤੇ ਉਹਦੇ ਨਾਲ ਕੀ ਹੋਏਗਾ? ਜਿਹੜੇ ਤੁਹਾਡੇ ਏਹ ਕੱਪੜੇ ਵੇਸਟ ਹੈਗੇ ਨੇ, ਉਹ ਤੁਹਾਡੇ ਨਾ ਤੁਹਾਨੂੰ ਇੱਕ ਮੈਟ ਬਣਾ ਦੇਣਗੇ, ਦਰੀ ਬਣਾ ਦੇਣਗੇ।
ਅੱਛ ਅੱਛਾ-ਅੱਛਾ, ਇਹ ਵੀ ਵਧੀਆ ਤਰੀਕਾ ਹੈ, ਅਗਰ ਦੇਖੋ ਅਗਰ ਤੁਸੀਂ ਯੂਜ਼ ਕਰ ਸਕਦੇ ਹੋ, ਆਪਾਂ ਸਾਡੇ ਘਰ ਵਿੱਚ ਅਗਰ ਯੂਜ਼ ਹੁੰਦੀ ਹੈ ਇਹ ਮੈਟ, ਤਾਂ ਚਲੋ ਯੂਜ ਹੋ ਜਾਂਦੇ ਨੇ
ਹਾਂਜੀ। ਉਹੀ ਨਾ ਮੈਂ ਕਿਹਾ ਚੱਲ, ਹਾਂ, ਮੈਂ ਕਿਹਾ ਚੱਲ ਵਧੀਆ ਗੱਲ ਆ ਮਤਲਬ ਵਧੀਆ ਲੱਗਿਆ, ਮੈਂ ਕਿਹਾ ਚਲੋ ਏਦਾਂ ਕੱਪੜਾ ਥੋੜਾ ਕੋਈ ਖਰਾਬ ਵੀ ਨੀ ਹੋਇਆ, ਮਤਲਬ ਸਾਡੇ ਕੋਲ ਵੀ ਆ ਗਿਆ ਤੇ ਨਾਲੇ ਸਾਡਾ ਕੰਮ ਵੀ ਆ ਗਿਆ, ਮੈਂ ਕਿਹਾ ਚੱਲ ਇੱਕ ਵੇ ਮੈਂ ਤੇ ਮੈਂ ਵਡਾ ਬ ਵਡਮ ਬਣਾ ਲੈਂਣੀ ਹਾਂ, ਜਿਵੇਂ ਬੱਚੇ ਰੋਟੀ ਰੂਟੀ ਖਾਂਦੇ ਨੇ ਛੱਤ ਤੇ ਜਾਣਾ ਹੋਏ, ਬਿਛਾ ਲਿਆ ਤੇ ਮੈਂ ਕਿਹਾ ਚੱਲ ਮੈਂ ਦੋ ਕੁ ਛੋਟੇ ਜਿਹੇ ਬਣਾ ਲੈਂਣੀ ਹਾਂ, ਮਤਲਬ ਇਕ ਵਾਸ਼ਰੂਮ ਕੋਲ ਰੱਖਣ ਲਈ ਤੇ ਰੂਮ ਕੋਲ ਰੱਖਣ ਲਈ, ਗਿੱਲੇ
ਨਹੀਂ ਉਹ ਤਾਂ ਹੈ, ਸਹੀ ਗੱਲ ਹੈ, ਔਰ ਕਈ ਵਾਰ ਹੁੰਦਾ ਏ ਨਾ ਸਰਦੀਆਂ ਵਿੱਚ ਆਪਾਂ ਥੱਲੇ ਬੈਡ ਦੇ ਥੱਲੇ ਇਹਦੇ ਵਿੱਚ ਤਲ ਲੈਂਣੇ ਹਾਂ, ਕਿ ਬੱਚੇ ਨੰਗੇ ਪੈਰ ਘੁੰਮਦੇ ਨੇ, ਤਾਂ ਚੱਲ ਬੱਚੇ ਮੈਟ ਦੇ ਉੱਤੇ ਚੱਲਦੇ ਰਹਿਣਗੇ, ਆਪਦਾ ਉਹ ਤਾਂ ਚਲੋ ਮੈਟ ਸਬ ਭੁੱਲ ਜਾਂਦਾ ਹੈ ਬੱਚੇ ਜਾਂ ਫਿਰ ਠੰਡ ਵੰਡ ਲੱਗ ਜਾਂਦੀ ਹੈ ਛੋਟੇ ਬੱਚੇ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਮੈਂ ਉਹੀ ਸੋਚ ਤੁਸੀਂ ਮੈਂ ਕਿਹਾ ਯਾ ਏਦਾਂ ਮੇਰੀ ਮੈਨੂੰ ਨਾ, ਮਤਲਬ ਮੈਂ ਡੀਨੋਇਟ ਵਗੈਰਾ ਵੀ ਕਰ ਦਿੰਣਾ ਹਾਂ ਕੱਪੜੇ, ਇੰਦਾ ਦੀ ਗੱਲ ਨਹੀ ਹੇ ਬਟ ਮੈਨੂੰ ਥੋੜਾ ਨਾ ਬੱਚਿਆਂ ਦਾ ਥੋੜਾ ਜਿਹਾ ਉਹ, ਮੈਂ ਬੋਲਿਆ ਬੱਚੇ ਬੱਚਿਆਂ ਦੇ ਨਾ ਕੱਪੜੇ ਮੈਂ ਘੱਟ ਡੋਨੇਟ ਕਰਦੀ ਹਾਂ, ਆਪ ਦੇ ਜਿਵੇਂ ਆਪਣੇ ਹਸਬੈਂਡ ਦੇ ਹੋ ਬੀ ਉਹ ਮੈਂ ਦੇ ਦੇਣੀ ਹੁੰਣੀ ਹਾਂ, ਬੱਚਿਆਂ ਦਾ ਥੋੜਾ ਨਾ ਔਖਾ ਰਹਿੰਦਾ ਹੈ ਨਾ, ਅੱਛਾ ਜਿਹਾ ਨਹੀਂ ਲੱਗਦਾ ਮੈਨੂੰ।
ਬੱਚਿਆ ਦੇ ਕੱਪੜੇ ਛੋਟੇ ਹੋ ਜਾਂਦੇ ਨੇ, ਨਏ ਪਏ ਹੁੰਦੇ ਨੇ, ਦਿਲ ਵੀ ਨੀ ਕਰਦਾ ਕਿਸੇ ਨੂੰ ਐਵੇਂ ਚੱਕ ਕੇ ਦੇ ਦੋ।
ਹਾਂ, ਬਿਲਕੁਲ-ਬਿਲਕੁਲ, ਉਹੀ ਨਾ ਹੁਣੇ ਮੈਨੂੰ ਬੇਟੀ ਕਹਿ ਰਹੀ ਸੀ, ਕਹਿੰਦੀ ਮੰਮਾ ਏ ਨਾ ਕੱਲ ਸਕੂਲ ਨਾ ਅਹ ਕੋਈ ਕੰਪੀਟੀਸ਼ਨ ਏ ਉਹਦੇ ਵਿੱਚ ਉਹ ਨੇ ਬੋਲਿਆ ਤੁਸੀਂ ਨਾ ਕੋਈ ਚੀਜ਼ਾਂ ਨੂੰ ਰੀਸਾਈਕਲ ਕਰਕੇ ਦੱਸਣਾ, ਤੇ ਮੰਮਾ ਹੁਣ ਮੈਂ ਕੀ ਕਰਾਂ ਮੈਂ ਕਿਹਾ ਯਾਰ ਤੂੰ ਇੱਕ ਕੰਮ ਕਰ ਲੈ ਕੀ ਕਹਿੰਦੇ ਨੇ ਬੋਟਲਸ ਲੈ ਜਾ ਪਲਾਸਟਿਕ ਦੀ ਬੋਟਲਸ ਉਹਦੇ ਨਾਲ ਵੀ ਮੈਂ ਕਿਹਾ ਉਹਨਾਂ ਨੂੰ ਵੀ ਥੋੜ੍ਹੀ ਕਟਿੰਗ-ਕੁਟਿੰਗ ਕਰਕੇ, ਉਹਨਾਂ ਨੂੰ ਥੋੜ੍ਹਾ ਪੇਂਟ ਕਰਕੇ ਥੋੜ੍ਹੀ ਸਮਾਈਲੀ ਬਣਾ ਜਾਂ ਕੁਛ ਡਰੋ ਕਰਤਾ ਉਹਦੇ ਉੱਤੇ ਤੇ ਤੂੰ ਉਹਦੇ ਵਿੱਚ ਥੋੜੀ ਮਿੱਟੀ ਸ਼ਿੱਟੀ ਪਾ ਕੇ ਨਾ ਪਲਾਂਟ ਜਿਹਾ ਬਣਾ ਦੀ। ਨਾਲ ਇੱਕ ਪਲਾਂਟ ਵੀ ਲੱਗ ਜਾਏਗਾ ਨਾਲ ਤੇ ਇੱਕ ਚੀਜ਼ ਸਾਡੀ ਰਸਾਈਕਲ ਵੀ ਹੋ ਜਾਏਗੀ ਕਹਿੰਦੀ ਮੰਮਾ ਚਲੋ ਠੀਕ ਹੈ ਹਮ।
ਆਪਾਂ ਕਿਸੇ ਚੀਜ਼ ਨੂੰ ਕਿਵੇਂ ਰੀਸਾਈਕਲ ਕਰਨਾ ਪਤਾ ਲੱਗ ਜਾਂਦਾ ਹੈ।
ਬਿਲਕੁਲ-ਬਿਲਕੁਲ
ਆਪਾਂ ਤਾਂ ਹਾਂ। ਨਹੀਂ ਅੱਜ ਕੱਲ੍ਹ ਤਾਂ ਮੈਂ ਦੇਖਿਆ ਸੀ ਕੀ ਕੀਤਾ ਲੋਕਾਂ ਨੇ ਜਿਵੇਂ ਉਹਦਾ ਤੁਸੀਂ ਬੋਟਲ ਦਾ ਜਿਵੇਂ ਕਹਿ ਰਹੇ ਹੋ ਪਲਾਂਟ ਲਈ ਪਲਾਂਟ ਪਾਲੋ ਲੋਕਾਂ ਨੇ ਕੀ ਕੀਤਾ ੜੀ ਬੋਤਲਾਂ ਸੀ ਨਾ ਉਹਦਾ ਉਹ ਬਣਾਇਆ ਟੇਬਲ ਬਣਾ ਲਿਆ। ਨਾਲ ਬੈ ਥੱਲੇ ਹੀ ਮੁੂੜੇ ਬਣਾਏ ਦੇ ਸੀ।
ਅੱਛਾ ਓ
ਔਰ ਉਹ ਤਾਂ ਇੰਨੇ ਵਧੀਆ ਲੱ ਦੇ ਪਏ ਸੀ ਨਾ ਔਰ ਉਹਨੂੰ ਪੇਂਟ-ਪੂਟ ਕਰਕੇ ਉੱਥੇ ਅਹ ਜਿਵੇਂ ਲੱਕੜੀ ਦੀ ਉਹ ਲਾ ਕੇ ਥੱਲੇ ਵੀ ਲੱਕੜੀ ਲਾ ਕੇ ਇਹਨਾ ਵਧੀਆ ਤਰੀਕੇ ਨਾਲ ਬਣਾਇਆ ਵਾ ਨਾ ਬਹੁਤ ਹੀ ਵਧੀਆ।
ਅੱਛਾ-ਅੱਛਾ। ਦੇਖੋ ਯਾਰ ਮੈਂ ਹੀ ਕਹਿਨੀ ਹਾਂ। ਤੁਹਾਨੂੰ ਪਤਾ ਹੈ ਸਾਡੇ ਲੋਕਾਂ ਤੇ ਹੀ ਹੁੰਦਾ ਹੈ ਕਿ ਅਸੀਂ ਚੀਜ਼ਾਂ ਨੂੰ ਕਿਵੇਂ ਰਸਾਈਕਲ ਕਰਨਾ ਤੇ ਕਿੱਧਾਂ ਤਰੀਕੇ ਨਾਲ ਕਰਨਾ ਹੈ ਹਨਾ। ਹੁਣ ਦੇਖੋ ਅਸੀਂ ਵੀ ਜੂਸ ਵਗੈਰਾ ਪੀਨੇ ਆ ਅਸੀਂ ਸੁੱਟ ਦੇਨੇ ਆ ਜੇ ਅਸੀਂ ਕੋਈ ਚੀਜ਼ ਨੂੰ ਰਸਾਈਕਲ ਕਰਨਾ ਮੈਂ ਤੇ ਕੀ ਕਰਦੀ ਆ ਜਿਵੇਂ ਕੋਲਡਰਿੰਕ ਵਗੈਰਾ ਦੀ ਬੋਟਲਸ ਹੋ ਗਈਆਂ ਕੁਛ ਇਦਾਂ ਦੇ ਪਲਾਸਟਿਕ ਹੋ ਗਿਆ ਜਿਵੇਂ ਟੋਇਜ਼ ਵੀ ਪਲਾਸਟਿਕ ਹੁੰਦੇ ਨੇ ਮੈਂ ਤਾਂ ਉਹਦਾ ਨੇ ਇੱਕ ਅਲੱਗ ਤੋਂ ਬੈਗ ਰੱਖਿਆ ਹੋਇਆ ਉਹਦੇ ਵਿੱਚ ਪਾ-ਪਾ ਕੇ ਮੈਂ ਡਸਟਬਿਨ ਚ ਵੀ ਨਹੀਂ ਸੁੱਟਦੀ ਸਾਡੇ ਤੇ ਨੀਚੇ ਸ਼ੋਪ ਹੈਗੀ ਉਹ ਨਾ ਰੀਸਾਈਕਲ ਕਰਦੇ ਨੇ ਚੀਜ਼ਾਂ ਨੂੰ ਸਾਰਿਆਂ ਨੂੰ ਮੈ ਸਾਰਾ ਇਕੱਠਾ ਕਰ ਨੂੰ ਦੇ ਆਨੀ ਆ ਮੈਂ ਕਿਹਾ ਚਲੋ ਤੁਹਾਡੇ ਕੰਮ ਆਜੇਗਾ ਤੁਸੀਂ ਕੋਈ ਨਾ ਕੋਈ ਚੀਜ਼ ਕਦੇ ਫ ਇਹ ਨੇ ਬਣਾ ਹੀ ਲੈਣੀ ਆ।
ਵੇਸਟ ਮਟੀਰੀਅਲ ਨਾਲ ਕਿੰਨੀ ਚੀਜ਼ਾਂ ਬਣਾ ਲੈਂਦੇ ਨੇ। ਤੁਸੀਂ ਵੇਖਿਆ ਹੀ ਹੋਏਗਾ ਕਿੰਨੀ ਡੈਕੋਰੇਸ਼ਨ ਦੀ ਚੀਜ਼ਾਂ ਬਣ ਜਾਂਦੀਆਂ ਨੇ ਪਤਾ ਨੀ ਕੀ-ਕੀ ਬਣਾ ਲੈਂਦੇ ਨੇ ਲੋਕਾਂ ਦਾ ਦਿਮਾਗ ਹੀ ਕਿੰਨਾ ਕੁ ਹੈ। ਔਰ ਅੱਜ ਕੱਲ ਤਾਂ ਰੀਲਾਂ ਵਿੱਚ ਵੀ ਦੇਖੋ। ਖ ਤੁਹਾਨੂੰ ਕਿੰਨ ਕਿੰਨਾ ਵਿਖਾਇਆ ਜਾਂਦਾ ਹੈ ਸਾਰਾ ਚੀਜ਼ਾਂ ਮੈਂ ਵੀ ਵੇਖਿਆ ਸੀ ਇੱਕ ਇੱਕ ਜਗ੍ਹਾ ਚ ਮੈਂ ਇੱਕ ਕੈਫੇ ਚ ਗਈ ਦਾ ਚ ਉਹਨਾਂ ਨੇ ਕੀ ਕੀਤਾ ਹੋਇਆ ਜਿਵੇਂ ਪਹਿਲਾਂ ਜ਼ਮਾਨਾ ਚ ਟਰੰਕ ਨਹੀਂ ਚੱਲਦੇ ਸੀ। ਟਰੰਕ ਪੇਟੀਆਂ ਵਗੈਰਾ ਚੱਲਦੇ ਸੀ। ਉਹਦੇ ਟਰੰਕ ਨਾਲ ਛੋਟੇ ਦੋ ਟਰੰਕ ਜੋੜ ਕੇ ਨਾਲ ਉਹਦੇ ਨਾਲ ਉੱਤੇ ਟੇਬਲ ਬਣਾਇਆ ਵਾ ਨਾਲ ਉਹਨੂੰ ਐਜ ਆ ਸਟੋਰੇਜ ਯੂਜ ਕੀਤਾ ਹੋਇਆ।
ਬਾਹ ਕਿਆ ਬਾਤ
ਔਰ ਦੇਖਣ ਚ ਵੀ ਇੰਨੇ ਵਧੀਆ ਲੱਗਦੇ ਪਏ ਸੀ। ਨਾ ਜਿਵੇਂ ਆ ਪੇਂਟ ਵੇਂਟ ਕਰ ਦਿੱਤੇ ਉੱਥੇ ਡਿ ਫੁੱਲ ਪੱਤੀਆਂ ਬਣਾ ਦਿੱ ਦਿੱਤੀਆਂ ਇੰਨੇ ਸੋਹਣੇ ਤੁਸੀਂ ਕਹਿ ਈ ਨਹੀਂ ਸਕਦੇ ਕਿ ਮਤਲਬ ਇਹ ਉਹ ਟਰੰਕ ਨੇ ਸਾਡੇ ਪੁਰਾਣੇ ਵਾਲੇ
ਅੱਛਾ, ਅੱਛਾ
ਆਪਾਂ ਕੀ ਕਰਦੇ ਸੀ ਆਪਾਂ ਸੁੱਟ ਦਿੰਦੇ ਸੀ। ਸਾਨੂੰ ਲੱਗਦਾ ਸੀ ਇਹ ਪੁਰਾਣਾ ਫੈਸ਼ਨ ਹੋ ਗਿਆ ਇਹਨੂੰ ਕੀ- ਕੀ ਕਰਨਾ ਆਪਾਂ ਰੱਖ ਕੇ।
ਅਰੇ ਅੱਜ ਕੱਲ ਤਾਂ ਮੈਂ ਫੋਨ ਦੇ ਵਿੱਚ ਵੀ ਇੱਕ ਚੀਜ਼ ਦੇਖ ਕੀ ਇਹ ਤੁਹਾਨੂੰ ਪਤਾ ਹੈ ਉਹ ਕੀ ਕਰਦੇ ਨੇ ਮਤਲਬ ਦੇਖੋ ਕੋਈ ਸ਼ੋਅ ਲਈ ਕੋਈ ਚੀਜ਼ ਬਣਾਣੀ ਹੈ, ਜਾਂ ਕਿਸੇ ਚੀਜ਼ ਨੂੰ ਆਪਾਂ ਯੂਜ ਕਰਨਾ ਵਧੀਆ ਤਰੀਕੇ ਨਾਲ ਹਨਾ ਉਹਨਾਂ ਨੇ ਕੀ ਕੀਤਾ ਇੱਕ ਨਾ ਉਹ ਕੱਪੜਾ ਜਿਹਾ ਲੈ ਕੇ ਨਾ ਉਹਨੂੰ ਸੀਮਟ ਚ ਪਾਇਆ। ਸੀਮਟ ਚ ਪਾਨ ਤੋਂ ਬਾਅਦ ਉਹਨੂੰ ਡਿਪ ਕਰਕੇ ਉਹਨੂੰ ਨਾ ਬਾਅਦ ਚੋਂ ਕੱਢ ਕੇ ਨਾ ਇੱਕ ਨਾ ਉਹਨਾਂ ਨੇ ਉਹਦੇ ਉੱਤੇ ਰੱਖਤਾ ਡੰਡੇ ਉੱਤੇ ਰੱਖਤਾ। ਜਿਵੇਂ ਉਹਨਾਂ ਨੇ ਉਹਦੇ ਡੰਡੇ ਉੱਤ ਉੱਤੇ ਪਾਇਆ ਨਾ ਉਹਨੂੰ ਜਿਸ ਜਿਸ ਸ਼ੇਪ 'ਚ ਸੀ, ਉਹਨਾਂ ਨੇ ਪੂਰਾ ਰਾਤ ਉਹਨੂੰ ਰੱਖਿਆ ਉਹ ਚੀਜ਼ ਨਾ ਸੁੱਕ ਗਈ, ਅਤੇ ਉਹਨਾਂ ਨੇ ਜਿਹੜਾ ਕੱਪੜਾ ਸੀ ਕੱਪੜੇ ਨੂੰ ਉਹਨਾਂ ਨੇ ਚੁੱਕ ਉਹਨੂੰ ਸਿੱਧਾ ਕਰ ਲਿਆ ਤੇ ਉਹਨੇ ਇੰਨਾ ਪਿਆਰੇ ਤਰੀਕੇ ਦਾ ਜਿਵੇਂ ਗੁਲਦਸਤਾ ਟਾਈਪ ਬਣਾਨੇ ਆ ਨਾ ਡੱਬਾ ਜਿਹਾ ਹੁੰਦਾ, ਤੇ ਉਹਦੇ ਉੱਤੇ ਉਹਨੇ ਪੇਂਟ ਕਰਕੇ ਵਿੱਚ ਉਹਨੇ ਥੋੜੇ ਸਟੋਨਸ ਪਾਏ ਥੋੜਾ ਪਾਣੀ ਪਾਇਆ ਕੁਛ ਪਾਇਆ।
ਹਾਂ ਉਹ ਮੈਂ ਵੀ ਵੇਖਿਆ ਸੀ ਮੈਨੂੰ ਵੀ ਬਹੁ ਵਧੀਆ ਲੱਗਿਆ ਸੀ।
ਹਾਂ, ਮੈਂ ਵੀ ਸੋਚਿਆ ਸੀ ਹਾਂ ਮਲ ਮੈਂ ਜਿਹੜਾ ਦੇਖਿਆ ਸੀ ਕੱਪੜਾ ਸੀ। ਛੋਟਾ ਜਿਹਾ ਉਹਨੇ ਬਣਾਇਆ ਮੈਂ ਕਿਹਾ ਯਾਰ ਦੇਖੋ ਲੋਕਾਂ ਨੇ ਚੀਜ਼ਾਂ ਨੂੰ ਇਸਤੇਮਾਲ ਕਰ ਮੈਂ ਜਿਵੇਂ ਮਰਜ਼ੀ ਤੇ ਜਿੰਨੇ ਵਧੀਆ ਤਰੀਕੇ ਨਾਲ ਕਰ
ਮੈਂ ਵੇਖਿਆ ਸੀ ਉਹਦੇ ਚ ਉਹਨੇ ਟਾਵਲ ਯੂਜ ਕੀਤਾ ਤਾਂ ਅ ਬਾਲਟੀ ਦੇ ਉੱਪ ਪਰ ਪਲਾਸਟਿਕ ਲਾ ਕੇ ਤਾਂ ਉਹ ਟਾਵਲ ਪਾ ਉਹਦੇ ਵਿੱਚ ਸੀਮੇਂਟ ਚ ਡੁਬੋ ਥੇ ਉਹਦਾ ਫਲਾਵਰ ਪੋਟ ਬਣਾ ਦਿੱਤਾ ਸੀ, ਔਰ ਇੰਨਾ ਸੋਹਣਾ ਲੱਗਦਾ ਪਿਆ ਸੀ। ਓਦੂ ਬਾਅਦ ਚ ਪੇਂਟ ਪੂਟ ਕਰਕੇ ਇੰਨਾ ਸੋਹਣਾ ਜਜ਼ਾ ਅ ਲੱਗਦਾ ਪਿਆ ਸੀ ਲੱਗਦਾ ਹੀ ਨਹੀਂ, ਪਿਆ ਸੀ, ਕਿ ਇਹ ਟਾਵਲ ਦਾ ਬਣਿਆ ਉਹ ਕਹਿੰਦਾ ਕਿ ਮੇਰੇ ਪੜੋਸੀਓ ਨੇ ਵੀ ਮੇਰੀ ਇੰਨੀ ਤਾਰੀਫ਼ ਕੀਤੀ ਔਰ ਘਰ ਵਾਲੋਂ ਨੇ ਵੀ ਕਿਹਾ ਕਿ, ਤੂੰ ਕਿੰਨਾ ਵਧੀਆ ਚੀਜ਼ ਬਣਾਈ ਹੈ। ਮੈਂ, ਕਿਹਾ ਇਹ ਤਾਂ ਵਧੀਆ ਲੈ ਆਪਾਂ ਕੀ ਕਰਦੇ, ਹਾਂ, ਪੋਚੇ ਸਟ ਦਿੰਨ ਲਿਆਏ ਆ ਉਹ ਮਤਲਬ ਟਾਵਲ ਸੱਟ ਦਿੰਨੇ ਆ, ਪੁਰਾਣੇ ਹੋ ਜਾਂਦੇ ਆ ਤਾਂ।
ਹਾਂਜੀ, ਹਾਂਜੀ, ਤਾਂ ਬਿਲਕੁਲ ਸਹੀ ਗੱਲ ਹੈ, ਉਹੀ ਹੈ ਨਾ ਕਿ ਅਸੀਂ ਤਰੀਕੇ ਨਾਲ ਸਮਾਨ ਨੂੰ ਅਗਰ ਯੂਜ ਕਰੀਏ, ਅ ਚੀਜ਼ਾਂ ਨੂੰ ਰਸਾਈਕਲ ਕਰੀਏ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਆਉਂ ਮੈਂ ਤਾਂ ਜਿਵੇਂ ਹੁਣ ਤੁਹਾਨੂੰ ਬੋਟਲ ਦਾ ਬੋਟਲ ਨੂੰ ਵੀ ਸਾਈਕਲ ਕਰ ਲਿਂਨੀ ਆ ਤੇ, ਮੈਂ, ਤੇ, ਐ ਕਰਦੀ ਹਾਂ ਸਾਡੇ ਮਤਲਬ ਰੂਮ ਦੇ ਬਾਅਦ ਨਾ ਬਾਲਕਨੀ ਛੋਟੀ ਜਿਹੀ ਬਣਾਈ ਹੋਈ ਹੈ! ਤੇ ਮੈਂ ਉੱਥੇ ਨੀਚੇ ਮੈਟ ਵਿਛਾ ਕੇ ਤੇ, ਮੈਂ, ਏਦਾਂ ਦਾਂ ਕੀਤਾ ਹੋਇਆ ਪਲਾਸਟਿਕ ਵਾਲੀ ਬੋਟਲਸ ਨੂੰ ਕਟਿੰਗ ਕਰਕੇ ਉਹਦੇ ਵਿੱਚ ਮਿੱਟੀ ਪਾ ਕੇ, ਉਹਦੇ ਵਿੱਚ ਪਲਾਂਟਸ ਲਾਤੇ ਹੋਏ ਨੇ, ਥੋੜਾ ਵਿਚ ਡੈਕੋਰੇਟ ਕਰਤਾ ਹੋਇਆ ਬਾਹਰੋਂ ਪੇਂਟ ਕਰਕੇ, ਕਿਸ ਸਮਾਈਲੀ ਬਣਾਤੀ ਹੈ ਕਿਸੇ
ਸੋਹਣਾ ਵੀ ਲੱਗਦਾ ਹੈ, ਦੇਖੋ ਤੁਹਾਡਾ ਮਤਲਬ ਲੋਭੀ ਵੀ ਕਿੰਨੀ ਡੈਕੋਰੇਟਿਡ ਹੋ ਗਈ, ਔਰ ਕੋਈ ਆਂਦਾ ਵੇਖਦਾ ਤਾਂ ਉਹ ਕਹਿੰਦਾ ਲੈ, ਐਨੇ ਕਿੰਨੀ ਵਧੀਆ
ਨਾ, ਹਾਂ, ਨਾਲੇ ਮੇਨ ਬਿਲਕੁਲ ਬਿਲਕੁਲ ਨਾਲੇ ਮੇਨ ਗੱਲ ਆਆ ਕਿ ਅਸੀਂ ਦੇਖੋ ਚੀਜ਼ ਨੂੰ ਰੀਸਾਈਕਲ ਕਰ ਲਿਆ, ਚੀਜ਼ ਸਾਡੀ ਵੇਸਟ ਨਹੀਂ ਹੋਈ, ਅਸੀਂ ਉਸ ਉਹੀ ਵੇਸਟ ਚੀਜ਼ ਨੂੰ, ਅਸੀਂ ਕੋਈ ਵਧੀਆ ਚੀਜ਼ ਬਣਾਤੀ ਇੱਦਾਂ ਹੀ ਕੱਪ ਕੱਪੜਿਆਂ ਦਾ ਕਰ ਲਿਆ ਹੁਣ, ਮੈਂ ਕਪ ਕੱਪੜਿਆਂ ਸੋਚਦੇ ਹਾਂ, ਕਿ ਦੇਖ ਕੇ ਆਵਾਂਗੀ ਤੇ ਕੱਲ ਮੈਂ ਮੈਟ ਬਣਵਾ ਲਾਂਗੀ, ਮੈਟ ਕੰਮ ਆ ਜਾਣਗੀ ਤੇ ਮੇਰੇ ਕੱਪੜੇ
ਸਹੀ ਗੱਲ ਹੈ, ਨਹੀਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਮਤਲਬ ਚਲੋ, ਥੋੜਾ ਜਿਹਾ ਮੈਨੂੰ ਵੀ ਪਤਾ ਬੈਕ ਦਾ ਤਾਂ ਮੈਨੂੰ ਨੀ ਪਤਾ ਸੀ ਚਲੋ ਮੈਂ ਤੁਸੀਂ ਬਣਵਾ ਕੇ ਆਣਾ, ਫਿਰ ਮੈਨੂੰ ਵੀ ਦੱਸ।
ਹਾਂਜੀ, ਹਾਂਜੀ, ਜ਼ਰੂਰ ਜ਼ਰੂਰ ਬ ਤੁਹਾਨੂੰ ਮੈਂ ਦੱਸਦਾਂਗੀ ਫੋਟੋ ਸ਼ੇਅਰ ਕਰਦਾਂਗੀ ਤੁਹਾਨੂੰ ਵਧੀਆ ਲੱਗੇਗਾ ਤੇ ਤੁਸੀਂ ਵੀ
ਜ਼ਰੂਰ ਜੀ, ਚਲੋ ਵਧੀਆ ਗੱਲ ਹੈ, ਚਲੋ ਸਤਿ ਸ੍ਰੀ ਅਕਾਲ ਜੀ।
ਓਤ ਸਤਿ ਸ਼੍ਰੀ ਅਕਾਲ।